ਜੀ ਸਸ਼ਰੀ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
ਵਧੀਆ ਹਾਲ ਨੇ ਵਧੀਆ ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਹਾਂਜੀ ਹਾਂਜੀ ਮੈਂ ਵੀ ਵਧੀਆ ਸਭ, ਹੋਰ ਠੀਕ ਹੈ ਫੈਮਿਲੀ ਚ'?
ਹਾਂਜੀ ਹਾਂਜੀ ਸਭ ਵਧੀਆ ਬਸ, ਥੋੜਾ ਢਿੱਲੀ ਸੀ ਮੈਂ ਬਸ ਹੁਨ ਅਜ ਫਰਕ ਲੱਗਦਾ ਪਾ, ਹੋਰ ਤੁਸੀਂ ਦੱਸੋ ਕਰ ਸਬ
ਹਾਂਜੀ ਹਾਂਜੀ ਸਭ ਵਧੀਆ, ਹੋਰ ਖਾਣਾ ਵਗੈਰਾ ਖਾ ਲਿਆ ਤੁਸੀਂ ਡਿਨਰ ਹੋ ਗਿਆ?
ਹਾਂ ਬਸ ਹੁਨੇ ਹੀ ਕੀਤਾ ਡਿਨਰ, ਹੁਣੇ ਬਸ ਫਰੀ ਹੋ ਕੇ ਉੱਪਰ ਆਈ ਸੀ ਟੈਲਨ ਵਾਸਤੇ
ਅੱਛਾ ਅੱਛਾ ਮੈਂ ਵੀ ਬਸ ਹੁਣੇ ਫਰੀ ਹੋਈ ਸੀ, ਕਿ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਨੀ ਆ ਹਨਾ, ਕਾਫੀ ਦਿਨ ਹੋ ਗਏ ਗੱਲ ਹੋਈ ਨੀ।
ਬਸ ਟਾਈਮ ਹੀ ਨਹੀਂ ਲੱਗਦਾ ਪਹਿਲੇ, ਹਾਂਜੀ ਹਾਂਜੀ ਦੱਸੋ
ਕਿ ਮੈਂ ਤੁਹਾਡੇ ਨਾਲ ਨਾ ਇੱਕ ਟੋਪਿਕ ਵੀ ਡਿਸਕਸ ਕਰਨਾ ਸੀ, ਕਿ ਅੱਜ ਦੇ ਟਾਈਮ 'ਤੇ ਕੀ ਹੋ ਰਿਹਾ ਨਾ ਹੈ ਨਾ ਆਪ ਆਪਾਂ ਮਤਲਬ ਟੀ ਵੀ ਵੀ ਹੈਗਾ ਸਾਡੇ ਘਰ, ਪਹਿਲੇ ਲੋਕ ਕਿੰਨਾ ਟੀ ਵੀ ਵੇਖਦੇ ਸੀ ਅੱਜ ਟਾਈਮ ਤੇ ਨਾ ਟੀ ਵੀ ਵੇਖਣਾ ਵੀ ਲੋਕ ਘੱਟ ਹੋ ਗਿਆ ਵੇ ਹਨਾ, ਜ਼ਿਆਦਾਤਰ ਹੁਣ ਆਪਾਂ ਨਾ ਫੋਨ ਹੀ ਯੂਜ ਕਰਦੇ ਆ।
ਹਾਂ ਦੇਖੋ ਟਾਈਮ ਹੁੰਦਾ ਨੀ ਕਿਸੇ ਕੋਲ ਟੀ ਵੀ ਵੇਖਣ ਦਾ, ਸਭ ਦੇ ਹੱਥਾ ਚ' ਦੇਖੋ ਫੋਨ ਹੈ ਅੱਜ ਕੱਲ੍ਹ ਅਸੀਂ ਤੇ ਵੇਖੋ ਹੁੰਨ ਸਾਫ਼ ਜ ਗੱਲ ਦੇਖੋ, ਮੈਂ ਆਪਣਾ ਵੀ ਅਗਰ ਦੱਸਾਂ ਨਾ ਵੀ ਦੇਖੋ ਮੈਂ ਵੀ ਕੰਮ ਤੇ ਜਾਣ ਲਈ ਆ। ਹੁਣ ਮੈਂ ਹਰ ਪਾਸੇ ਦੇਖੋ ਟੀ ਵੀ ਤੇ ਲੈ ਕੇ ਚੱਲਾਂਗੇ ਨਹੀਂ, ਬੰਦੇ ਦੇ ਹੱਥ ਚ' ਫੋਨ ਨਾਲੇ ਫੋਨਾਂ ' ਸਭ ਕੁਛ ਆ ਜਾਂਦਾ ਟੀ ਵੀ 'ਚ ਵੀ ਉਹ ਨਹੀਂ ਆਉਦਾ, ਜੋ ਫੋਨਾਂ 'ਚ ਆ ਜਾਂਦਾ।
ਹਾਂ। ਜਦੋਂ ਪਹਿਲੇ ਫੋਨ ਨ ਹੁੰਦੇ ਸਨ ਨਾ, ਤੇ ਲੋਕ ਮਤਲਬ ਕਿਵੇਂ ਟੀਵੀ ਚ' ਟੀ ਵੀ ਚ' ਬੈਠੇ ਰਹਿੰਦੇ ਸੀ ਸਾਰਾ ਪਰਿਵਾਰ ਹਨਾ ਟੀ ਵੀ ਵੇਖਦਾ ਸੀ, ਨਾਲ ਰੋਟੀ ਖਾਂਦਾ ਸੀ।
ਹੋਰ ਸਾਨੂੰ ਆਪਣਾ ਬਚਪਨ ਯਾਦ ਏ, ਅਸੀਂ ਛੋਟੇ ਹੁੰਦੇ ਅੱਠ ਵਜੇ ਮੰਮੀ ਨੇ ਰੋਟੀ ਬਣਾ ਦੇਣੀ ਤੇ ਅਸੀਂ ਐਵੇਂ ਟੀਵੀ ਅੱਗੇ ਬਹਿ ਜਾਣਾ, ਉਸ ਨਾਟਕ ਵੇਖਨਾ ਦੀਆ ਕੇ ਬਾਤੀ ਆਂਦਾ ਹੁੰਦਾ ਸੀ ਤਾਂ ਅਕਸ਼ਰਾਂ ਆਉਣਾ, ਫਿਰ ਉਸ ਤੋਂ ਬਾਅਦ ਉਸ ਤੋਂ ਪਹਿਲੇ ਹੀ ਯੇ ਹੈ ਮੁਹੱਬਤੇ ਧਿਆਨ ਬੜਾ ਦੇਖਿਆ ਆਪਾਂ, ਹੁਣ ਵੀ ਆਉਂਦਾ ਹੈ ਯੇ ਰਿਸ਼ਤਾ ਕਲਾ ਕਹਿਲਾਤਾ ਹੈ। ਪਰ ਉਹਦਾ ਨਾ ਹੁਣ ਅੱਗੇ ਜਾ ਤੇ ਅੱਗੇ ਕਰ ਤਰ੍ਹਾਂ ਦੇ ਬੱਚਿਆਂ ਆਂਦੇ ਬੱਚਿਆਂ ਦੇਦੇ ਬੱਚੇ ਹੁੰਨ ੳਹ ਮਜ਼ਾ ਨੀ ਆਂਦਾ ਵੇਖਣ ਚ', ਜਿਹੜੀਆਂ ਅਕਸ਼ਰਾਂ ਸੀ ਵੇਖਣ। ਉਸ ਟਾਈਮ ਦੀ ਅਲੱਗ ਹੀ ਵਧੀਆ ਸੀ।
ਹਮ ਹਮ, ਆਹ ਤੇ ਬਹੁਤ ਲੰਬਾ ਚਲਿਆ ਸੀਰੀਅਲ ਇਹਨਾਂ ਦਾ ਨਾ।
ਹਲੇ ਵੀ ਚੱਲਦਾ ਪਿਆ ਜੇ, ਮੈਂ ਵੇਖਦੀ ਨੀ ਕਈ ਵੇਖਦੇ ਹੁੰਦੇ ਨਾ।
ਇ ਤੇ ਹੈ ਈ, ਅੱਜ ਕੱਲ੍ਹ ਲੋਕ ਮਤਲਬ ਇੰਨਾ ਟਾਈਮ ਕਿੱਥੇ ਹੈਗਾ ਕਿਸੇ ਨੂੰ ਕਿ ਟੀ ਵੀ ਚਲਾਵੇ ਹਨਾ ਵੇਖੇ, ਅੱਜ ਕੱਲ੍ਹ ਤੇ ਆਪਾਂ ਮੂਵੀ ਵਗੈਰਾ ਵੀ ਵੇਖਦੇ ਹਾਂ ਨਾ ਤੇ ਉਹ ਵੀ ਫੋਨ ਵਿੱਚ ਵੇਖ ਲੈਂਦੇ ਹਾਂ। ਫੋਨ ਹੈ ਈ ਐਸੀ ਚੀਜ਼ ਮਤਲਬ ਜਿਹਦੇ
ਪਤਾ ਕਿ ਐਂ ਵੇਖੋ ਨਾ ਤੁਸੀਂ, ਐਂ ਵੇਖੋ ਨਾ ਟੀ ਵੀ ਤੇ ਵੇਖੋ ਮੂਵੀ ਆਉਣੀ ਏ, ਕਿ ਜਦੋਂ ਰਿਲੀਜ਼ ਹੋਏਗੀ ਥੀਏਟਰ ਚ ਲਗੀ ਫਰ ਥੀਏਟਰ ਚ ਹਟ ਜਾਣੀ ਐਂ ਫੇਰ ਕਿੰਨੇ ਟਾਈਮ ਬਾਅਦ ਆਣੀ। ਫੋਨਾਂ ਚ ਵੇਖੋ ਸਭ ਨੇ ਸਬਸਕ੍ਰਿਪਸ਼ਨ ਲਿੱਤੀ ਹੁੰਦੀ ਉਹ ਜੀਓ ਹੈ, ਐਪਸ ਚਲੀ ਹੈ। ਹਨਾ, ਤੇ ਉਹਦੇ ਤੇ ਸਭ ਨਾਲੋਂ- ਨਾਲ ਵੇਖਦੇ ਨੇ। ਹਾਂ ਜਿੱਥੇ ਮਰਜ਼ੀ ਬਹਿ ਕੇ ਬੰਦਾ ਵੇਖ ਲੈ। ਹੋ ਰ ਜਿੱਥੇ ਮਰਜ਼ੀ ਬਹਿ ਕੇ। ਜਦੋਂ ਮਰਜ਼ੀ, ਜਿਵੇਂ ਮਰਜ਼ੀ, ਹੈ ਨਾ ਬੰਦਾ ਵੇਖ ਲੈਂਦਾ।
ਇਹ ਤੈ ਹੈ ਹੀ ਐ, ਪਹਿਲੇ ਮਤਲਬ ਕਿੰਨਾ ਉਹ ਹੁੰਦਾ ਸੀ ਨਾ ਮਤਲਬ। ਜੋ ਔਲੀ ਛੱਤਰੀ ਹੁੰਦੀ ਸੀ, ਹਾਂ। ਛੱਤਰੀ ਹੁੰਦੀ ਸੀ ਉਹਨੂੰ ਭਾਈ ਠੀਕ ਕਰਾਉਣ ਆਉਂਦਾ ਸੀ।
ਹਾਂ ਇੱਕ ਅਸੀਂ ਉਹ ਵੀ ਬੜਾ ਵੇਖਿਆ ਸੀ, ਆ ਕੇ ਰਾਮ ਆਉਂਦਾ ਹੁੰਦਾ ਸੀ, ਉਹ ਵੀ ਬੜਾ ਅੱਛਾ ਮਤਲਬ ਰਾਮਾਇਣ ਦਾ ਸੀਰੀਅਲ ਹੈ। ਬੋਤ ਅੱਛਾ ਆਉਂਦਾ ਸੀ ਉਹ ਵੀ, ਹਾਂ।
ਨਹੀਂ ਮੈਂ ਤੇ, ਇ ਹੈ ਮੁਹੱਬਤ ਤੇ ਬਹੁਤ ਵੇਖਿਆ ਹੋਇਆ ਮਤਲਬ ਮੈਨੂੰ ਵਧੀਆ ਲੱਗਦਾ ਸੀ। ਸੀ ਉਹ ਨਾ ਔਰ ਇੱਕ ਸਟਾਰ ਪਲੱਸ
ਇੱਕ ਉਹ ਵੀ ਆਉਂਦਾ ਸੀ ਜੇ, ਵੀਰ ਕੀਰਦਾਸ ਵੀਰਾਦਾਸ। ਸਾਢੇ ਦਸ ਵਜੇ ਆਉਂਦਾ ਹੁੰਦਾ ਸੀ ਉਹ, ਉਹ ਵੀ ਬੜਾ ਹਾ। ਦੇਖੋ ਓਹੀ ਔ ਯਾਦਾਂ ਹੁਣ ਅੱਜ ਕੱਲ ਕਿ- ਤੇ ਅੱਜ ਕੱਲ ਕਿੱਥੇ ਨਾਟਕ ਹੈ ਨੇ ਕੋਈ ਸਟਾਰ ਪਲੱਸ ਮੈ ਤ ਲੱਗਦਾ ਸਟਾਰ ਪਲੱਸ ਨਾਮ ਦਾ ਕੋਈ ਚੈਨਲ ਹੀ ਨਹੀਂ ਹੁਣ ਤਾਂ।
ਚੈਨਲ ਤੇ ਹੈਗਾ ਵੈ, ਬਟ ਕਿਸੇ ਕੋਲ ਟਾਈਮ ਨੀ ਨਾ ਹੈਗਾ, ਹੁਣ ਕਲਰ ਤੇ ਜਿਹੜਾ ਚੈਨਲ ਉਹ ਚਲਿਆ ਲਾਫਟਰ ਸ਼ੈਫ ਉਹ ਆਪਾਂ ਫੇਸਬੁੱਕ ਤੇ ਈ- ਇੰਸਟਾਗ੍ਰਾਮ ਦੇ ਰੀਲਾਂ ਦੇ ਥਰੂ ਵੇਖ ਲੈਂਦੇ ਆ ਜਾਂ ਨੈਟਫਲਿਕਸ ਤੇ ਵੇਖ ਲੈਂਦੇ ਆ ਕੌਣ ਵੇਖਦਾ
ਸਭ ਨੂੰ- ਸਭ ਨੂੰ ਬਿਗ ਬੋਸ ਦਾ ਚਾਅ ਹੁੰਦਾ ਏ ਰੌਲਾ ਹੁੰਦਾ।
ਹਾਂ ਉਹ ਆਉਂਦਾ ਰਾਤੀ ਨੌ ਵਜੇ, ਦਸ ਵਜੇ ਬੰਦੇ ਨੂੰ ਵੇਖਣਾ ਅਗਰ ਸਵੇਰੇ ਹੋਵੇ ਤੇ ਉਹ ਫੇਰ ਵੇਖ ਲੈਂਦਾ ਯੂਟਿਊਬ। ਤੇ ਦੇਖ ਲੈਂਦਾ ਜਾਂ ਨੈਟਫਲਿਕਸ ਤੇ ਦੇਖ ਲੈਂਦਾ ਵੇ।
ਅੱਜ ਕੱਲ ਦੇ ਸਭ ਦੇ ਘਰ ਪਤਾ ਕੀ ਸਿਸਟਮ ਹੈ ਪਹਿਲੇ ਹੁੰਦਾ ਸੀ ਵੀ ਇੱਕ ਕਮਰਾ, ਇੱਕ ਟੀ ਵੀ। ਅੱਜ ਕੱਲ ਸਭ ਦੇ ਘਰ ਕੀ ਸਿਸਟਮ ਹੈ ਵੱਡਾ ਜਾਂ ਹੋਲ ਏ ਹਨਾ। ਡਰਾਇੰਗ ਰੂਮ ਜਿਵੇਂ ਕਹਿੰਦੇ ਜਿਨੂੰ ਤੇ ਉੱਥੇ ਵੱਡਾ ਟੀ ਵੀ ਲੱਗੀਆ ਹੋਈਆ ਹੈ। ਮਨ ਲੋ ਹੁਣ ਰਾਤੀ- ਰਾਤੀ ਸੀਰੀਯਲ ਆਉਂਦੇ ਨੇ ਹੁਣ ਕੋਈ ਇੱਦਾਂ ਕੋਈ ਹੁਣ ਜਦਾ ਦੇਖੋ ਬੰਦਾ ਹੁਣ ਸੋ ਜਾਂਦੇ ਆਪਣੇ ਸ ਨਾ ਟਾਈਮ ਟ ਟਮ ਜਿਨੇ ਟਾਈਮ ਹੈ ਤੋ ਸੌਦਾ ਤਾਂ ਸੋਏਗਾ ਤੇ ਹੁਣ ਆਪਾਂ ਫੇਰ ਤਿਵੀਂਆ ਥੋੜੀ ਬਹਿ ਕੇ ਵੇਖ ਸਕਦੇ ਹਾਂ ਉੱਚੀ ਆਵਾਜ਼ ਵਿੱਚ। ਦੂਜਾ ਵੀ ਡਿਸਟਰਬ ਹੁੰਦਾ ਹੈ, ਨਾਲੇ ਫੇਰ ਅੱਜ ਕੱਲ ਤੁਹਾਨੂੰ ਪਤਾ ਹਰ ਇੱਕ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਆਪਣੀ। ਉਹ ਆਪਣੇ ਫੋਨ ਹਾਥ ਤੇ ਚ ਵੀ ਆਪਣੇ ਰੂਮ ਵਿੱਚ ਜਾ ਕੇ ਆਰਾਮ ਨਾਲ ਬੰਦਾ ਆਪਣਾ ਖਾਂਦਾ- ਪੀਂਦਾ ਬਲਿੰਕਟ ਤੋਂ ਔਡਰ ਕਰਦਾ। ਤਾਂ ਖਾਣ ਹ ਜਿਵੇਂ ਬੱਚੇ ਅੱਜਕਲ ਵੇਖੀ ਦੇ ਨੇ ਐਵੇਂ ਕਰਦੇ ਨੇ ਵੇਖੋ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ।
ਹਾਂ ਨਾਲੇ ਅੱਜ ਕੱਲ ਦੇਖੋ ਕੋਈ ਫਿਲਮਾਂ ਵੀ ਥੋੜੀਆਂ ਰਹਿ ਗਈਆਂ ਨੇ। ਜੋ ਫੈਮਿਲੀ ਨਾਲ ਬਹਿ ਕੇ ਵੇਖੀਏ।
ਅੱਜ ਕੱਲ ਤਾਂ ਮਤਲਬ ਸਭ ਕੁਛ ਨਾ ਮਤਲਬ ਦਿਖਾਉਂਦੇ ਨੇ ਐਵੇਂ ਹੀ। ਹਨਾ ਜਿਹੜੀ ਆਪਾਂ ਆਪਣੀ ਫੈਮਲੀ ਦੇ ਨਾਲ ਦੇਖ ਨੀ ਸਕਦੇ, ਸੋਸ਼ਲ ਮੀਡੀਆ ਤੇ ਵੀ ਇਹੀ ਤੇ ਹੋਰ ਇ ਇਹਨਾਂ ਤੋਂ ਹੀ ਲੋਕ ਪੈਸਾ ਕਮਾ ਰਹੇ ਨੇ ਹਨਾ। ਬਟ ਕਈ ਐਸੇ ਹੈਗੇ ਨੇ ਜਿਹੜੇ ਨਹੀਂ ਕਰਦੇ ਬਟ ਬੋਲੀਵੁੱਡ ਵੇਖਲੋ ਤੁਸੀਂ ਹੋਲੀਵੁੱਡ ਚ ਵੇਖ ਲੋ। ਪੰਜਾਬ ਵਿੱਚ ਐਸਾ ਨਹੀਂ ਹੈ, ਪੰਜਾਬੀ ਮੂਵੀਜ਼ ਵਿੱਚ ਐਸਾ ਨੀ ਹੈਗਾ ਇੰਨਾ।
ਪੰਜਾਬੀ ਮੂਵੀਜ਼ ਏਸ ਐਸਾ ਨੇ ਦੇਖੋ ਲੇਕਿਨ ਜੇੜੇ ਪੰਜਾਬੀ ਐਕਟਰ ਨੇ ਓ ਤਰ੍ਹਾਂ ਦਾ ਲੱਗਦੇ ਤਾਂ ਬੋਲੀਵੁੱਡ ਅੱਕਲ ਈ ਨੀ ਨਾ ਜੋ ਓਨਾਂ ਦਾ ਪਹਿਨਾਵਾਾਂ ਵਗੈਰਾ ਹੈਗਾ। ਯਾ ਤਾ ਤੁਸੀ ਯਾ ਤਾ ਹੈ ਹਾਂ ਹੁਣ ਹਾਂ ਹੁਣ ਟਾਵੇਂ ਟਾਵੇਂ ਹੈਗੇ ਜੇੜੇ ਮਤਲਬ ਕੋਈ ਸਾਲ
ਤੇ ਓ ਪਤਾ ਕੀ ਕੀ ਮਤਲਬ ਓ ਫਿਰ ਜਾ ਕੇ ਬੋਲੀਵੁੱਡ ਇਚ ਚਲ ਜਾਂਦੇ ਨੇ ਜਿਵੇਂ ਸੇ ਨਾਲ।
ਹਾਂ, ਬਸ ਉਈ ਏ ਨਾ ਦੇਖੋ ਪੰਜਾਬੀ ਹਾਂ ਉਹੀ ਹੈ ਨਾ ਦੇਖੋ ਪੰਜਾਬੀ ਮੂਵੀਜ਼ ਹੈ ਨੀ ਇਨੀਆ ਨਾਲੇ ਦੇਖੋ ਨਾਲੇ ਤਾਂ ਬੈਨ ਕਰ ਦਿੰਦੇ ਨੇ ਮੂਵੀਆਂ ਅਗਰ ਕੋਈ ਹੋਣਗੀਆਂ ਵੀ ਵਧੀਆ ਵਧੀਆ ਤੇ ਬੰਦਾ ਕੀ ਫੇਰ ਪੰਜਾਬੀ ਓਦੇ ਵਿੱਚ ਰੁਕੇੇ ਸਭ ਬੋਲੀਵੁੱਡ ਵਿੱਚ ਜਾਂਦੇ ਨੇ ਹੋਲੀਵੁੱਡ ਵਿੱਚ ਜਾਂਦੇ ਨੇ ਜਿਵੇਂ ਪ੍ਰਿਅੰਕਾ ਚੌ ਅਸੀ ਇੰਗਲਿਸ਼ ਮੂਵੀ ਬਾਹਰ ਚਲੇ ਗੀ ਓਦਾ ਤਾਂ ਪਤਾ ਈ ਨੀ ਕੀ ਓ ਬੋਲੀਵੁੱਡ ਚ ਕੋਈ ਨਾਮ ਵੀ ਹੈ ਸੀ ਕਿ ਨਈ ਹੈ ਸੀ ਹਨਾ
ਹਾਂ ਓਨੇ ਤੇ ਬਾਰ ਵਿਆਅ ਕਰਵਾ ਓ ਬੋਲੀਵੁੱਡ ਤੋ ਬੋਏਕਾਟ ਕਰਤਾ ਨਾ ਕਰਨ ਜਰੋ ਜੋਹਰ ਨੇ ਐ ਚੀਜ਼ ਹੁੰਦੀ ਹੈ।
ਤਾਂ ਸਾਰੇ
ਐ ਤੇ ਹੈ ਈ ਏ ਦਿਖਾਉਣਾ ਪੈਂਦਾ ਹੀਰੋਇਨਾਂ ਵਗੈਰਾ ਨੂੰ ਨਾ ਤਾਂ ਹੀ ਓਨਾਂ ਨੂੰ ਫਿਲਮਸ ਵਗੈਰਾ ਮਿਲਦੀਆਂ ਨੇ ਤਾਂ ਹੀ ਓ ਓਥੋਂ ਦੀ ਪੈਸਾ ਕਮਾ ਲੈਂਦੇ ਨੇ
ਪੈਲੇ ਵੀ ਤੋ ਦੇਖੋ ਫਿਲਮਾਂ ਆਂਦੀਆਂ ਈ ਸੀ ਹਿੰਦੀ ਫਿਲਮਾਂ ਦੀ ਤੁਸੀ ਲਾ ਲੋ ਗੱਲ ਕਿੰਨੀ ਸਾਫ਼ ਸੁਥਰੀ ਫਿਲਮਾਂਂ ਨੇ ਐਸ ਵੀ ਐ ਮਤਲਬ ਪਰਿਵਾਰਿਕ ਹੁੰਦੀਆਂ ਸੀ। ਹੁਣ ਕਈ ਵਾਰੀ ਅਸੀਂ ਵੇਖੀ ਦੀਏ ਚਲੋ ਸਿੱਧਾ ਫੈਮਲੀ ਨਾਲ ਬੈ ਕੇ ਸਵਰਗ ਮੂਵੀ ਆਂਦੀ ਸੀ।
ਸਵਰਗ ਬੜੀ ਵੇਖੀ ਅਸੀ ਓ ਹਾਥੀ ਮੇਰੇ ਸਾਥੀ ਫਨੀ ਮੂਵੀ ਏ ਪੰਜਾਬੀ ਓ ਹਿੰਦੀ ਏਚ ਮਤਲਬ ਮਜ਼ਾ ਆਂਦਾ ਸੀ ਦੇਖਣ ਦਾ।
ਹਾਂ, ਹਮ ਸਾਥ ਸਾਥ ਹੈ ਕਿਨੀ ਵਧੀਆ ਹੈਗੀ ਐ ਨਾ, ਹਮ ਆਪ ਕੇ ਹੈ ਕੌਣ?
ਕੋਲੋ ਵੀ ਬੜੀ ਵਧ ਬੜੀ ਵਾਰੀ ਵੇਖੀ ਓ ਵੀ ਹਾਂ, ਏਕ ਵਿਵਾਾਹ ਹਾਂ, ਏਕ ਵਿਵਾਹ ਮੂਵੀ ਸਲਮਾਨ ਖਾਨ ਦੀ, ਨਈ ਓਦੀ ਏ ਕੀ ਕੈਂਦੇ ਨੇ?
ਵਿਵਾਹ ਮੂਵੀ ਹੈਗੀ ਏ ਸਲਮਾਨ ਨਹੀਂ, ਨਹੀਂ ਸ਼ਾਹਿਦ ਕਪੂਰ ਦੀ ਐ।
ਹਾਂ, ਸਾ਼ਹਿਦ ਕਪੂਰ ਦੀ ਓਵੀ ਬੜੀ ਅੱਛੀ, ਬਣਾਈ ਹੋਈ ਓਨੇ ਮਲਬ ਦੇਖੋ, ਕੁਛ ਨਾ ਕੁਛ ਓਨੇ ਚੋ ਨਾ ਮੁਵੀਜ਼ ਇਚੋਂ
ਮੂਵੀ ਆਈ, ਕੋਕਟੇਲ ਟੂ ਹਨਾ, ਔਰ ਏ ਚ ਕ੍ਰਿਤੀ ਸਰ ਨੇ ਕਿੰਨੇ ਛੋਟੇ ਕੱਪੜੇ ਪਾਏ ਦੀ ਨੇ।
ਜਿੰਨਾ ਮੈਂ ਦੇਖਦੀ ਨੀ ਕਹਿੰ ਤਾਂ, ਫਿਰ ਟਾਈਮ ਈ ਨੀ ਹੁੰਦਾ ਬੱਚਿਆਂ
ਅਈ ਸੋਸ਼ਲ ਮੀਡੀਆ ਤੇ ਰੀਲ ਰੀਲਸ ਵਗੈਰਾ ਚ ਨਾ ਅੱਜ, ਕੱਲ ਸਭ ਕੁਛ ਮਤਲਬ ਦੱਸਦੇ ਰੈਂਦੇ ਨੇ ਹੈਨਾ, ਓਨੇ ਪੂਰਾ ਦਿਨ ਓਨੂੰ ਭੁ ਖਾ ਰੱਖਿਆ ਡਾਇਟ ਕਰਕੇ ਤਾਂ ਕਿ ਓ ਪਤਲੀ ਦਿਖੇ।
ਅੱਛਾ, ਬਸ ਅੱਜ ਕੱਲ ਤੇ ਨਵੇ ਈ ਬਸ, ਅੱਜ ਕੱਲ ਤੇ ਨਵੀਂ ਜੀ ਓ ਸ਼ੋਸ਼ੇਬਾਜ਼ੀ ਆਈ ਏ ਡਾਇਟ ਕਰਨੀ, ਓ ਕਰਨੀ ਪੈਲੇ ਜਮਾਨੇ ਚ ਥੋੜੀ ਹੁੰਦਾ ਸੀ ਐ ਸਭ ਕੁਛ ਖਾਂਦੇ, ਪੀਂਦੇ ਸੀ ਹੱਟੇ ਕੱਟੇ ਰੈਂਦੇ ਸੀ। ਅੱਜ ਕੱਲ੍ਹ ਓਇਓ ਡਾਇਟ
ਹਾਂ, ਅੱਜ ਕੱਲ੍ਹ ਤੇ ਡਾਈਟ ਦਾ ਬੌਤ ਮਤਲਬ ਹੋ ਗਿਆ ਵੇ ਕਿ ਕਾਰਬਸ ਘੱਟ ਖਾਣੇ ਨੇ ਹੈਨਾ। ਆਪਣੇ ਆਪ ਨੂੰ ਹਾਈਡਰੇਟ ਰੱਖਣਾ ਏ ਪਾਣੀ ਜਾਦਾ ਹਾਂ, ਪਾਣੀ ਜਾਦਾ ਇਨਟੇਕ ਕਰਨਾ ਵੇ।
ਹਾਂ!
ਆਪਣਾ ਪ੍ਰੋਟੀਨ ਯੁਕ ਖਾਣਾ ਵੇ ਹਨਾ ਖਾਣੇ ਦੇ ਨਾਲ ਮਤਲਬ ਜਿੱਥੇ ਤੁਸੀਂ, ਤਿੰਨ ਰੋਟੀਆਂ ਖਾਂਦੇ ਹੋ, ਦੋ ਕਰ ਲੋ, ਥੋੜੇ ਚੌਲ ਕਰ ਲੋ, ਥੋੜੇ ਪਨੀਰ ਕਰ ਲੋ, ਮਤਲਬ ਇਹ ਸਭ ਚੀਜ਼ਾਂ ਆ ਗਈ। ਕਈ ਸਾਰੇ ਐਪਸ ਵੀ ਆ ਗਏ ਨੇ। ਜਿਹੜੇ ਦੱਸਦੇ ਨੇ, ਅ ਉੱਥੇ ਫੋਟੋ ਡਾਲ ਦੋ। ਆਪਣੇ ਖਾਣੇ ਦੀ ਕਿੰਨੀ ਕੈਲਰੀਜ਼ ਤੁਸੀਂ, ਇਨਟੇਕ ਕਰਨੀ ਹੈ? ਮਤਲਬ ਬਹੁਤ ਚੀਜ਼ਾਂ ਚੱਲ ਰਆਂ ਅੱਜ ਦੇ ਟਾਈਮ ਤੇ ਨਾ, ਬਹੁਤ
ਹਾਂ, ਦੇਖੋ ਕੋਈ, ਹਾ ਬਿਲਕੁਲ, ਦੇਖੋ ਕੋਈ ਪਰਸ ਨਲ ਟ੍ਰੇਨਰ ਲੈਣ ਦੀ ਲੋੜ ਨੀ ਪਏਗੀ। ਹੋਰ ਕੀ, ਮੈਂ
ਅ ਜਿੰਮ ਦੀ ਵੀ ਮੈਂਬਰਸ਼ਿਪ ਅਗਰ ਲਓ, ਵਧੀਆ ਜੀ, ਜਿੰਮ ਦੀ ਤੇ, ਉਹ ਵੀ ਬਹੁਤ ਮਹਿੰਗੀ ਪੈ ਜਾਂਦੀ ਹੈ ਹਨਾ?
ਹਾਂ, ਬਿਲਕੁਲ ਵੀ, ਸਾਡੇ ਵਾਸਤੇ ਕਿੱਥੇ ਹੋਣ ਇਹ ਸਭ ਚੀਜ਼ਾਂ? ਬੱਚੇ ਹੀ ਕਰਦੇ ਜਿਹੜੇ, ਨਵੇਂ ਹੈਗੇ। ਨਾ ਉਹ
ਐ ਤੇ ਹੈ ਹੀਏ, ਹੁਣ ਖਾਓਗੇ ਤੇ, ਪੇਟ ਤਾਂ ਬਾਹਰ ਆਇਗਾ ਈ ਨਾ। ਅਗਰ ਖਾ- ਪੀ ਕੇ ਤੁਸੀਂ ਸੋ ਜਾਓਗੇ, ਹਾਂ, ਪੈਦਲ ਚੱਲਣ ਦਾ ਵੀ ਨਾ, ਬਹੁਤ ਫ਼ਰਕ ਪੈਂਦਾ ਮਤਲਬ ਕੈਲਰੀਜ਼ ਹੀ ਤਾਂ, ਬਰਨ ਕਰਨੀਆਂ ਨੇ ਨਾ। ਤੁਸੀਂ, ਮਤਲਬ, ਰੱਸੀ ਟੱਪ ਲਓ।
ਹਾਂ, ਪੈਦਲ ਨਾਲ ਸਗੋਂ ਜ਼ਿਆਦਾ ਕੈਲਰੀੇਜ਼ ਉਹ, ਮਤਲਬ ਘੱਟ ਹੁੰਦੀਆਂ ਜੇ ਜਿਹੜੀ, ਤੁਸੀ ਤੁਸੀਂ ਅਈਓ, ਤੁਸੀਂ ਹਾਂ, ਆਈਓ ਤੁਸੀਂ। ਐਕਸਰਸਾਈਜ਼ ਕਰ ਲਓ ਨਾ, ਇੰਨਾ ਫਰਕ ਨੀ ਪੈਗਾ। ੳਹੀੳਂ ਅੱਧਾ ਘੰਟਾ ਓਕਸਜ਼ ਕਰ ਲੋ ਤੁਹਾਡੀ ਪੰਜਾਹ ਕੋ ਸੱਠ ਯੂਜ ਮਤਲਬ, ਘੱਟ ਹੋਣਗੀਆਂ ਹਨਾ। ਤੇ ਅ ਤੁਸੀਂ ਅਗਰ ਸੈਰ ਕਰੋਗੇ ਤਾਂ, ਤੁਹਾਡੇ ਅੱਸੀ, ਨੱਬੇ ਆਰਾਮ ਨਾਲ ਜਾਣਗੇ। ਮਤਲਬ ਇੱਕ ਘੰਟੇ ਸੈਰ ਕਰੋ ਤਾਂ, ਡੇਢ ਸੌ ਆਰਾਮ ਲੇ ਸੈਰ ਲਗਾਤਾਰ ਕਰਨੀ। ਇਹ ਨ ਮਤਲਬ, ਕਦੀ ਤੇਜ਼, ਕਦੀ ਸਲੋ। ਤੁਸੀਂ ਸਲੋਅ ਹੋ ਨਾ ਤਾਂ, ਸਲੋ ਹੀ ਚੱਲੋ।
ਬਿਲਕੁਲ, ਚੱਲਣ ਨਾਲ ਕੈਲਰੀਜ਼ ਬਰਨ ਹੁੰਦੀ ਆਂ ਨੇ ਵਰਨਾ ਲੋਕ ਜਿੰਮ ਵਿੱਚ ਜਿਹੜੇ, ਜਾ ਕੇ, ਉਹ ਕਰਦੇ ਨੇ। ਜਿੰਮ ਵਿੱਚ
ਸਾਈਕਲਿੰਗ ਹਾਂ, ਕਾਰਡੀਓ ਹੁੰਦੀ। ਪਹਿਲੇ ਕਾਰਡੀਓ ਕਰਾਂਦੇ ਨੇ ਅੱਧਾ ਘੰਟਾ ਹਾਂ ਤੇ ਬਰਨਿੰਗ ਦਾ ਹੀ ਤਾਂ ਹੁੰਦਾ ਦੇਖੋ, ਤੁਸੀਂ ਬਰਨ ਕਰੋ ਪਹਿਲੇ ਆ ਕੇਓ ਤੁਸੀਂ ਮੈਂ ਮੈਂ ਤਾਂ ਕਹਿੰਦੀ ਆ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਦਾ ਬੱਚਿਆਂ ਦਾ ਜਿੰਮ ਕਰਨ ਦਾ, ਇੰਨਾ ਜਿੰਮ ਕਰਕੇ ਆਉਣਗੇ। ਫੇਰ ਆ ਕੇ ਤੁਸੀਂ ਬਰਗਰ ਪੀਜੇ ਦੁਕਾਨਾਂ ਤੇ ਚੜ੍ਹ ਜਾਓਗੇ। ਇੰਨਾ ਤੁਸੀਂ ਘਟ ਨੀ ਕੀਤੀ ਜਿਨੀ ਤੁਸੀਂ, ਖਾ ਲੀ ਏ।
ਹਾਂ, ਇਹ ਤੇ ਹੈ ਹੀ ਹੈ, ਮਤਲਬ ਬਹੁਤ ਧਿਆਨ ਤੇ ਰੱਖਣਾ। ਪੈਂਦਾ ਡਾਇਟ ਵਗੈਰਾ ਦਾ ਵੀ ਨਾ, ਮਤਲਬ ਪ੍ਰੋਪਰ ਇੱਕ ਡਾਇਟ ਚਾਰਟ ਫੋਲੋ ਕਰਨਾ ਪੈਂਦਾ ਵਾ। ਓਇਲੀ ਚੀਜ਼ਾਂ ਤੇ ਖਾਣੀਆਂ ਹੀ ਨਹੀਂ ਚਾਹੀਦੀਆ ਜਿਮ ਵਾਲੇ ਪਰਸਨ ਨੂੰ ਨਾ, ਵੈਸੇ ਵੀ ਘੱਟ ਘਟ ਹੀ ਖਾਣੀ ਚਾਹੀਦੀ ਓਈਲੀ ਚੀਜ਼ਾਂ ਨਾ।
ਹ ਉਹ ਵੀ ਨਾ
ਖ਼ਰਾਬ ਕਰਦੀਆਂ ਨੇ ਐਵੇਂ ਨਾ, ਪਿੰਪਲਸ ਵਗੈਰਾ ਵੈਸੇ ਹੀ ਹੋ ਜਾਂਦੇ ਨੇ ਹਨਾ।
ਹਾਂਜੀ ਸਹੀ ਕਹਿ ਰਹੇ ਹੋ, ਚਲੋ। ਠੀਕ ਹੈ, ਫਿਰ ਹੈ ਨਾ ਮੈਂ ਕਰਨੀ ਆ ਤੁਹਾਨੂੰ, ਹਾਂਜੀ ਸਤਿ ਸ਼੍ਰੀ ਅਕਾਲ।